ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਵਧੀਆ ਤੁਸੀਂ ਸੁਣਾਓ
ਵਧੀਆ ਵਧੀਆ ਘਰ ਪਰਵਾਾਰ ਕਿਦਾਂ ਸਭ
ਸਭ ਵਧੀਆ
ਪਖਾ ਕਿਗਾ ਮੈਂ ਨਾ ਆਪਣਾ ਤੁਹਾਡੇ ਨਾਲ ਟੋਪਿਕ ਡਿਸਕਸ਼ਨ ਕਰਨਾ ਸੀ ਇੰਪੋਰਟੈਂਸ ਔਫ ਇੰਪੋਰਟੈਂਸ ਔਫ ਟਾਈਮ ਮੈਨੇਜਮੈਂਟ ਕਿਕ ਪਤਾ ਕਿ ਮਤਲਬ ਸਾਡਾ ਟਾਈਮ ਮੈਨੇਜ ਕਰਨ ਦੇ ਕੀ ਕੀ ਫਾਇਦੇ ਨੇ
ਹਮ
ਅੱਜ ਆਪਾਂ ਗੱਲ ਕਰ ਹਾਂ ਟਾਈਮ ਮੈਨੇਜਤੇਤਲਬ ਈ ਬ ਉਹਦੇ ਵਸਤੇ ਸਾਨੂੰ ਆਪਣਾ ਟਾਈਮ ਮੈਨੇਜ ਕਰਨਾ ਪਏਗਾ ਮੰਨ ਲਓ ਕੋਈ ਬੰਦਾ ਆਪਣਾ ਜੋਬ ਵਗੈਰਾ ' ਕਰਦਾ ਹੈ ਉਹਨੂੰ ਵੀ ਆਪਣਾ ਡੇਲੀ ਟਾਈਮ ਮੈਨੇਜ ਕਰਨਾ ਪਏਗਾ ਕਿ ਮੈਂ ਉਹਨੂੰ ਉਹਨੂੰ ਸੱਤ ਵਜੇ ਉੱਠਣਾ ਪਏਗਾ ਆਪਣਾ ਫਰੈਸ਼
ਇੱਕ ਟਾਈਮ ਟੇਬਲ ਬਣਾਨਣਾ ਪਏਗਾ ਨਾ
ਬਿਲਕੁਲ ਬਿਲੁਕੁਲ ਟਾਈਮ ਮੈਨੇਜ ਕਰਨ ਵਾਸਤੇ ਜਿਵੇਂ ਮੰਨ ਲਓ ਸਕੂਲ ਦੇ ਬੱਚਿਆਂ ਦਾ ਟਾਈਮ ਟੇਬਲ ਹੁੰਦਾ ਹੈ। ਉਹਨਾਂ ਨੂੰ ਸੱਤ ਵਜੇ ਉੱਠਣਾ ਆਪਣਾ ਨਹਾਣਾ, ਧੋਣਾ, ਬ੍ਰੇਕਫਾਸਟ ਕਰਨਾ ਫਿਰ ਉਹਨੂੰ ਅੱਠ ਵਜੇ ਸਕੂਲ ਜਾਣਾ ਫਿਰ ਸਕੂਲ ਤੋਂ ਆਉਣਾ ਦੋ ਵਜੇ ਫਿਰ ਉਹਨਾ ਨੂੰ ਲੰਚ ਵਗੈਰਾ ਕਰਨਾ ਫੇਿਰ ਉਹਨੂੰ ਟਿਊਸ਼ਨ ਜਾਣਾ ਮਤਲਬ ਜਿਹੜੇ ਸਕੂਲ ਦੇ ਬੱਚਿਆਂ ਨੇ ਖਾ ਖ਼ਾਸ ਕਰ ਉਹ ਹੀ ਜ਼ਿਆਦਾ ਟਾਈਮੈਨੇਜ ਕਰ ਪਾਉਦੇ ਨੇ ਕਿਉਂਕਿ
ਹਾਂ
ਜਿਹੜੀ ਏਜ ਹੁੰਦੀ ਆ ਨਾ ਉਓਧ ਬੰਦਾ ਮਤਲਬ ਆਪਣਾ ਡਿਸਸੀਪਲਿਨ ਵਗੈਰਾ ਟਾਈਮ ਮੈਨੇਜਮੈਂਟ ਵਗੈਰਾ
ਸਕੂਲ ਤੋਂ ਹੀ ਸਿੱਖਦਾ ਐਸਾ ਬੱਚਾ ਨਾ
ਟਾਈਮ ਮੈਨੇਜ ਕਰਨ ਦੀ ਬਹੁਤ ਵੈਲਿਊ ਅਗਰ ਦੇਖੋ ਸਾਨੂੰ ਆਪਣਾ ਜੀਵਨ ਚ ਕੁਛ ਵੀ ਮਤਲਬ ਬਣਨਾ ਹੈ ਨਾ ਸਾਨੂੰ ਆਪਣਾ ਟਾਈਮ ਮੈਨੇਜ ਕਰਨਾ ਪਏਗਾ ਮੰਨ ਲਓ ਕਿਸੀ ਖਰਾਬ ਕਿਸੇ ਖ਼ਰਾਬ ਜਗ੍ਹਾ ਤੋਂ ਹਟਾ ਕੇ ਵਧੀਆ ਜਗ੍ਹਾ ਲਾਣਾ
ਹਾਂ ਦੇਖੋ ਟਾਈਮ ਵੀ ਸਾਰਿਆਂ ਕੋਲ ਚੌਵੀ ਘੰਟੇ ਹੀ ਹੁੰਦੇ ਨੇ ਦੋ ਤਰ੍ਹਾਂ ਦਾ ਟਾਈਮ ਹੁੰਦਾ ਇੱਕ ਤਾਂ ਟਾਈਮ ਵੇਸਟ ਕਰਦੇ ਨੇ, ਬਹੁਤ ਸ ਸਰ ਲੋਕ ਜਿਵੇ ਸੋਸ਼ਲ ਮੀਡੀਆ ਤੇ ਇੱਕ ਟਮ ਨੂੰ ਯੂਲਾ ਕਰਨਾ ਵੀ ਹੁੰਦਾ ਹਨਾ ਅਗਰ ਆਪਾਂ ਆਪਣਾ ਟਾਈਮ ਨੂੰ ਵਧੀਆ ਜਗ੍ਹਾ ਤੇ ਲਗਾਵਾਂਗੇ ਹਨਾ ਜਿਵੇਂ ਮੰਨ ਲਿਆ ਆਪਣਾ ਬੇਫਾਲਤੂ ਰੀਲਸ ਦੀ ਜਗ੍ਹਾ ਆਪਾਂ ਬੁੱਕਸ ਪੜ੍ਹਨਾ ਸਟਾਰਟ ਕਰ ਦੇਾਂਗੇ ਆਪਣਾ ਜੋ ਇੰਪੋਰਟੈਂਟ ਕੰਮ ਹੈਗਾ ਉਹ ਪਹਿਲੇ ਖ਼ਤਮ ਕਰਕੇ ਹਾਂ ਬਾਅਦ ਚ ਆਪਣਾ ਫਰੀ ਟਾਈਮ ਵਿੱਚ ਆਪਾਂ ਰੀਲਸ ਵਗੈਰਾ ਜਿੱਥੋਂ ਸਾਡਾ ਨਾ ਟਮ ਯੂਟੀਲਾਜ਼ ਹੋਣਾ ਸਟਾਰਟ ਹੋ ਜਾਏਗਾ
ਬਿਲਕੁਲ, ਬਿਲਕੁਲ।ਸਹੀ ਗੱਲ ਕੀਤੀ। ਤੁਸੀ, ਮਤਲਬ ਸਾਨੂੰ ਆਪਣਾ ਨਾ ਜਿਹੜਾ ਟਾਈਮ ਮੈਨੇਜ ਕਰਨਾ, ਮਤਲਬ, ਹੁਣ ਮੰਨ ਲਓ, ਆਪਾਂ ਸੋਸ਼ਲ ਮੀਡੀਆ ਵਗੈਰਾ ਜ਼ਿਆਦਾ ਯੂਜ ਕਰ ਕਰਦੇ ਆ, ਤੁਹਾਨੂੰ ਪਤਾ ਜਿਹੜਾ ਸੋਸ਼ਲ ਮੀਡੀਆ ਵੇਖ- ਵੇਖ ਕੇ, ਨਾ ਅੱਜ-ਕੱਲ ਦੇ ਬੰਦੇ ਦਾ, ਮਾਂਈਡ ਨਾ ਜਿਹੜਾ ਡਿਪਰੈਸਡ ਹੋ ਗਿਆ, ਉਹਨਾਂ ਨੂੰ ਹਰ ਚੀਜ਼ ਤੇ, ਮੰਨ ਲੋ, ਯਾਂ, ਫੋਨ, ਬੰਦਾ ਫੋਨ ਯੁਜ, ਬਿਲਕੁਲ, ਬਿਲਕੁਲ। ਮਾਇਡ ਮਤਲਬ, ਜਿਆਦਾ ਫੋਨ ਚਲਾਏਗਾ ਤੇ, ਉਹਦਾ ਨਾ, ਪਤਾ ਕੀ ਹੈ। ਆਪਣਾ ਉਹਨਾ, ਉਹਦਾ ਮੂਡ ਵੀ ਜਿਹੜਾ ਚਿੜਚਿੜਾ ਰਏਗਾ, ਮਤਲਬ, ਉਹਨੂੰ ਗੁੱਸਾ ਵਗੈਰਾ ਬਹੁਤ ਜਲਦੀ ਆਂਦਾ ਵ, ਮਤਲਬ, ਕਿਉਂਕਿ ਬੰਦਾ ਜਿਹੜਾ ਹੇਗਾ ਰੀਲ ਤੇ ਵਗੈਰਾ, ਜੇ, ਮਤਲਬ ਰੀਲ ਅੱਜ-ਕੱਲ ਦੀ, ਕੁਛ ਮਤਲਬ ਕੋਈ ਰੀਲਸ ਲਾਇਕ ਕੀਤੀ ਉਸਦੇ ਅਕੋਰਡਿਂਗ ਈ, ਫਿਰ, ਪੂਰਾ ਸਕਰੋਲਿੰਗ ਸਿਸਟਮ ਪੂਰਾ ਓਹੀਓ ਆਉਂਦਾ। ਮੰਨ ਲੋ, ਕਿਸੇ ਨੇ ਆਪਣਾ ਲੜਾਈ-ਝਗੜੇ ਰੀਲ ਲਾਈਕ ਕੀਤੀ ਤੇ, ਪੂਰੀ ਲੜਾਈ-ਝਗੜੇ ਦੀ ਆਇਗੀ।
ਪਤਾ ਹੀ ਨਹੀਂ ਚੱਲਦਾ, ਸਭ ਤੋਂ ਮੇਰੇ ਨਾਲ ਵੀ, ਬਹੁਤ ਵਾਰੀ ਹੋਇਆ।
ਬਿਲਕੁਲ- ਬਿਲਕੁਲ।ਪਤਾ ਕੀ, ਆਪਣਾ ਮੰਨ ਲੋ, ਜਿਹੜੇ ਟਾਈਮ ਮੈਨੇਜ ਕਰਦੇਨ ਨਾ ਅਪਣਾ ਮੇਰੇ ਖਿਆਲ ਦੇਖਿਆ ਜਾਏ ਤਾਂ, ਲਾਈਫ'ਚ ਓਹੀ ਅੱਗੇ ਵੱਧ ਪਾਂਦਾ, ਕਿਓਂਕੀ ਦੇਖੋ, ਜਿਹਨੁੰ ਟਾਇਮ ਮੈਨੇਜ ਕਰਨਾ ਆਂਦੈ। ਉਹ, ਅਪਣਾ ਡਿਸੀਪਲਿਨ'ਚ ਵੀ ਰਹੇਗਾ। ਆਪਣੀ ਨਿਊ ਸਕਿੱਲ ਵੀ ਕਰਦਾ ਰਹੇਗਾ, ਆਪਣੀ ਮਤਲਬ। ਨਿਊ ਸਕਿੱਲ, ਜਿਹੜੀ ਹੁੰਦੀ ਅੱਜ ਮੰਨ ਲੋ, ਸਕਿੱਲ ਦੀ ਜਿਹੜੀ ਵੈਲਿਊ ਆਪਣਾ ਉਹ ਵੀ ਸਿੱਖਦਾ ਰਹੇਗਾ। ਮਤਲਬ, ਪਤਾ ਕੀ ਏ, ਉਹਦੀ, ਜਿਹੜੀ ਅਪਨਾ ਬਿਲਕੁੱਲ, ਬਿਲਕੁੱਲ।
ਐਕਸਰਸਾਈਜ਼ ਵਗੈਰਾ ਵੀ ਕਰੇਗਾ।
ਹਾਂਜੀ-ਹਾਂਜੀ, ਬਿਲਕੁੱਲ- ਬਿਲਕੁੱਲ।
ਤੇ, ਇਹ ਸਭ ਤੇ, ਬਹੁਤ ਜ਼ਰੂਰੀ ਹੈਗਾ ਹਨਾ।
ਟਾਇਮ ਮੈਨੇਜ ਤੇ, ਵੈਸੇ ਹਰ ਬੰਦੇ ਨੂੰ ਮਤਲਬ ਕਰਨਾ ਚਾਹੀਦਾ।ਮੰਨਲੋ, ਆਪਾ ਕਿੱਥੇ ਜਾਣਾਯਾ, ਆਪਾ ਓਹਦੇ ਆਸ ਵੀ ਟਾਈਮ ਮੈਨੇਜ ਕਰਦੇ ਆ ਨਾ, ਕਿਧਰੋਂ ਕੱਢ ਕੇ, ਟਾਈਮ ਉੱਧਰ ਜਾਂਦੇ ਆ। ਮਤਲਬ, ਇਹੀਓ ਸਰ ਤੁਹਾਨੂੰ ਫਿਰ
ਦੇਖੋ ਸਾਰਿਆਂ ਕੋਲ ਚੌਵੀ ਘੰਟੇ ਹੋਂਦੇ ਨੇ, ਉਹਦੇ ਅਕੋਰਡਿੰਗ ਇੱਕ ਦਿਨ ਪਹਿਲੇ, ਬੰਦਾ ਸ਼ਿਡਿਊਲ ਬਣਾ ਲੇਗੀ। ਅਗਲੇ ਦਿਨ ''ਮੈਂ ਕੀ, ਕਰਨਾ ਵੇ?
ਬਿਲਕੁਲ- ਬਿਲਕੁਲ! ਸਮਝ ਨਾ, ਆਪ ਹਾਂਜੀ- ਹਾਂਜੀ! ਸਾੰਨੁ ਵੀ ਅਪਣਾ ਨਾਂ, ਟਾਈਮ ਮੈਨੇਜ ਕਰਨਾ ਚਾਹੀਦਾ
ਐ, ਤੇ, ਹੈ, ਹੀਏ। ਹੋਰ, ਤੁਸੀਂ ਕਿਵੇਂ ਅਪਣਾ ਟਾਈਮ ਮੈਨੇਜ ਕਰਦੇ ਹੋ?
ਮਤਲਬ ਦੇਖਿਆ ਜੇ, ਮੈਂ, ਵੀ ਇੱਕ ਸਟੂਡੰਟ ਹਾਂ, ਮਤਲਬ, ਮੈਂ, ਵੀ ਅਪਣਾ ਮਤਲਬ ਕੋਲੇਜ ਵਗੈਰਾ ਕਰਦਾ ਵਾਂ, ਮਤਲਬ ਮੈਂ ਵੀ ਸਵੇਰੇ ਅਪਣਾ, ਸਵੇਰੇ ਆਠ ਵਜੇ ਉਠਦਾਂ ਵਾ। ਕਿੳਕੀ, ਦੇਖੋ ਕੌਲੇਜ ਦਾ ਟਾਈਮ ਜਿਹੜਾ ਹੁੰਦਾ ਆਪਣਾ ਸਾਢੇ- ਨੌ ਤੋਂ, ਦੱਸ-ਵਜੇ, ਕੋਲੇ ਬੰਦਾ ਜਾਂਦਾ। ਕੋਲੇਜ ਤੋਂ, ਮਤਲਬ ਅੱਠ ਵਜੇ ਉੱਠਦਾ, ਫਰੈਸ਼ ਵਗੈਰਾ ਹੁੰਨੇਆਂ ਆਪਣਾ ਬਰ ਲੰਚ, ਬ੍ਰੇਕਫਾਸਟ ਵਗੈਰਾ ਕਰਦਾ, ਤੇ ਮਤਲਬ ਮੈਂ ਸਾਢੇ- ਨੌ ਵਜੇ ਨਿਕਲਦਾ ਕਿਉਂਕਿ ਕੋਲੇਜ ਮੇਰਾ ਕਾਫੀ ਦੂਰ ਹੈ, ਮੈਨੂੰ ਅੱਧਾ-ਅੱਧਾ ਘੰਟਾ ਲੱਗਦਾ ਜਾਣ ਤੇ, ਫਿਰ, ਮਤਲਬ ਕੋਲੇਜ ਜਾਂਦਾ ਫਿਰ, ਸਾਰਾ ਲੈਕਚਰ ਵਗੈਰਾ ਅਟੈਂਡ ਕਰਨਾ ਦੇਖੋ, ਅਗਰ ਟਾਈਮ ਮੈਨੇਜ ਕਰਨਾ ਤਾਂ, ਲੈਕਚਰ ਅਟੈਂਡ ਕਰਨੇ ਪੈਣਗੇ, ਕਿਉਂਕਿ ਪੈਸੇ ਤਾਂ ਵੇਸਟ ਕਰਾਂਗੇ ਨਹੀਂ, ਆਪਾਂ ਪੜ੍ਹਾਈ ਕਰਨੀ ਏ, ਤੇ ਅੱਜ-ਕੱਲ ਦੇ, ਜਿਹੜੇ ਬੰਦੇ ਹੁੰਦੇ ਨੇ ਆਪਣਾ ਪਤਾ ਨਹੀਂ ਲੱਗਦਾ ਬੱਚੇ ਕਦ ਕੋਲਜ ਜਾ ਰਿਹਾ ਹਾ, ਕਿਹੜਾ ਕਦ ਕੋਲੇਜ ਨਹੀਂ ਜਾ ਰਿਹਾ, ਕੋਈ ਸਕੂਲ ਜਾ ਰਿਹਾ ਅੱਜ-ਕੱਲ ਦੇਖੋ ਰੇਂਜ ਅੜੀ ਆਪਣੀ ਜਨਰੇਸ਼ਨ ਹੈ ਨਾ, ਕਾਫ਼ੀ ਮਤਲਬ ਅੱਗੇ ਪਹੁੰਚ ਚੁੱਕੀ ਮੰਨਲੋ, ਪਹਿਲੇ ਟਾਈਮ ਦੇ ਬੰਦੇ ਦੀ ਸਿੱਧਾ ਟੀਚਰਾਂ ਦਾ ਡਰ ਹੁੰਦਾ ਸੀ। ਅੱਜ- ਕੱਲ ਦੇ ਬੰਦਿਆਂ ਨੂੰ, ਟੀਚਰਾਂ ਦਾ ਡਰ ਹੀ ਨਹੀਂ ਹੈ! ਤੁਸੀ, ਦੇਖਿਆ ਹੋਣਾ।
ਹਾਂ।
ਬਿਲਕੁੱਲ- ਬਿਲਕੁੱਲ। ਤੇ ਮੰਨ ਲਓ, ਟਾਈਮ ਮੈਨੇਜ ਕਰਨ ਵਾਸਤੇ ਨਾ ਸਾਨੂੰ ਆਪਣਾ ਇੱਕ ਟਾਈਮ ਟੇਬਲ ਬਣਾਉਣਾ ਚਾਹੀਦਾ, ਜਿਹ ਤੇ, ਮੰਨ ਲਓ ਆਪਾਂ ਜੋ ਚੀਜ਼ ਕਰਨੀ ਹੈ ਉਹਦੇ ਕੋ ਮੰਨ ਲੋ ਹੁਣ ਕਿਸੇ ਬੰਦੇ ਨੇ ਸਟੱਡੀ ਕਰਨੀ ਹੈ। ਉਹਨੂੰ ਪਹਿਲੇ ਆਪਣਾ ਆਪਣਾ ਇੱਕ ਸਟੱਡੀ ਦਾ ਟਾਈਮ ਟੇਬਲ ਬਣਾਣਾ ਪਏਗਾ ਕਿ ਮੰਨ ਲਓ ਮੈਂ ਘੰਟੇ ਸਟੱਡੀ ਕਰਨੀਏ। ਫੇਰ ਮੈਂ ਇੰਨੇ ਘੰਟੇ ਆਰਾਮ ਫੇਰ ਮਤਲਬ ਕੁਛ ਹੋਰ ਗੇਮਸ ਵਗੈਰਾ ਜਿਆਦਾਤਰ ਬੰਦੇ ਦਾ ਪੜ ਪੜ ਕੇ ਨਾ ਮਾਈਂਡ ਬੋਰ ਹੋ ਜਾਂਦਾ ਫੇਰ ਉਹਨੂੰ ਨੀਂਦ ਲੱਗ ਜਾਂਦੀ ਫੇਰ ਉਸਦੇ ਅਕੋੜਿੰਗ ਨਾ ਸਾਨੂੰ ਆਪਣਾ ਟਾਈਮ ਟੇਬਲ
ਇੱਕ ਇਦਾਂ ਵੀ ਆਪਾਂ ਆਪਣਾ ਨਾ ਸ਼ਡਿਊਲ ਬਣਾ ਸਕਦੇ ਹਾਂ ਕਿ ਮਤਲਬ ਇੰਪੋਰਟੈਂਟ ਕੰਮ ਨੂੰ ਆਪਾਂ ਪਹਿਲੇ ਪ੍ਰੈਫਰੈਂਸ ਦੇ ਸਕਦੇ ਹਾਂ। ਕਿਵੇ ਫੋਰ ਐਗਜਾਮਪਲ ਜਿਵੇਂ ਆਪਣਾ ਅਸੀਂ ਪੜ੍ਹਾਈ ਕਰਨੀ ਹੈ ਜਾਂ ਘਰਦੇ ਬੋਲ ਦੇ ਨੇ ਸੌਦਾ ਲਿਆ ਦੇ ਜਾਂ ਸਿਲੰਡਰ ਬੁੱਕ ਕਰਵਾ ਦੇ ਤੇ ਆਪਾਂ ਪੜ੍ਹਾਈ ਨੂੰ ਪਹਿਲੇ ਪ੍ਰੈਫਰੈਂਸ ਦੇਵਾਂਗੇ ਨਾ ਸੌਦਾ ਤੇ ਕੋਈ ਹੋਰ ਵੀ ਲੈ ਕੇ ਆ ਸਕਦਾ ਹੈ ਤੇ ਆਪਣੇ ਅਕੋਰਡਿੰਗ ਆਪਣਾ ਟਾਈਮ ਮੈਨੇਜ ਕਰਨਾ ਪਏਗਾ, ਸਾਨੂੰ ਕਿ ਪਹਿਲੇ ਆਪਣਾ ਇੰਪੋਟ ਕੰਮ ਜਿਹੜੇ ਨੇ ਪਹਿਲੇ ਕੰਪਲੀਟ ਕਰਨੇ ਨੇ, ਤੇ ਜਿਹੜੇ ਇਹ ਜ਼ਿਆਦਾ ਇੰਪੋਰਟੈਂਟ ਕੰਮ ਨਹੀਂ ਹੈਗੇ ਜਿਹੜੇ, ਕੰਮ ਦੂਜਾ ਵੀ ਕਰ ਸਕਦਾ ਹੈ, ਤੇ ਉਹ ਆਪਾਂ ਲਾਸਟ ਵਿੱਚ ਰੱਖਨੇ ਨੇ,
ਬਿਲਕੁਲ-ਬਿਲਕੁਲ ਸਹੀ ਗੱਲ ਹੈ, ਮਤਲਬ ਟਾਈਮ ਸਾਨੂੰ ਆਪਣਾ ਕਰਨਾ ਹੀ ਪਏਗਾ ਦੇਖੋ ਹੁਣ ਅੱਜ-ਕੱਲ੍ਹ ਦੀ ਜਿਹੜੀ ਜਨਰੇਸ਼ਨ ਆਪ ਟਾਈਮ ਵੇਸਟ ਕਰ ਰਹੀ ਹੈ ਫੋਨ ਚਲਾ ਰਹੀ ਹੈ, ਆਪਣਾ ਰੀਲ ਚਲਾ ਰਹੀ ਹੈ ਔਰ ਮੰਨ ਲਓ ਅਗਰ। ਚਲੋ ਟਾਈਮ ਯੂਟੀਲਾਈਜ਼ ਵੀ ਕਰਨਾ, ਆਪਣਾ ਰੀਲਸ ਨਾ ਚਲਾਓ ਮਤਲਬ ਓਦੇ ਤੋ ਤੁਸੀਂ ਕੰਟੈਂਟ ਬਣਾਣਾ ਸ਼ੁਰੂ ਕਰ ਦੋ, ਜਾਂ ਵਲੋਗ ਬਣਾਣਾ ਸ਼ੁਰੂ ਕਰ ਦੋ ਜ-' ਤੁਹਾਡਾ ਟਾਈਮ ਵੇਸਟ ਨਾ ਹੋਏ ਟਾਈਮ ਦੀ,
ਹਾਂ ਤੁਹਾਡਾ ਸੋਸ਼ਲ ਅਕਾਊਂਟ ਮੋਨੋਟਾਈਸ ਹੋਵੇ। ਆਹ ਹੋ ਸਕਦਾ ਹੈ, ਤੁਹਾਡਾ ਅਕਾਊਂਟ ਮੋਨਟਾਈਜ਼ ਹੋ ਜਾਏ, ਤੁਹਾਨੂੰ ਅਰਨਿੰਗ ਆਣੀ ਸਟਾਰਟ ਹੋ ਜਾਏ।
ਬਿਲਕੁਲ-ਬਿਲਕੁਲ, ਕਿਉਂਕਿ ਟਾਈਮ ਦੀ ਜਿਹੜੀ ਵੈ ਟਾਈਮ ਦੀ ਵੈਲਿਊ ਹਾਂਜੀ-ਹਾਂਜੀ।
ਕ੍ਰੀਏਟਰ ਵੀ ਇਨਫਲੂਐਂਸਰਸ ਵੀ ਬਟ ਸੋਚਦੇ ਨੇ ਲੋਕ ਅੱਜ ਕੱਲ੍ਹ ਦੇ ਨਾ ਲੋਕਾਂ ਕੋਲ ਨਾ ਪੇਸ਼ੈਂਸ ਨੀ ਹੈਗੇ ਨੇ ਸੋਚਦੇ ਨੇ ਇੱਕੋ ਵਾਰੀ ਸਾਡੇ ਫਾਲੋਵਰਸ ਹੋ ਜਾ ਇੱਕੋ ਵਾਰੀ ਹੋ ਜੇ ਲੋਕਾਂ ਦੇ ਅੰਦਰ ਨਾ ਸਬਰ ਨਹੀਂ ਰਿਹਾ।
ਬਿਲਕੁਲ ਬਿਲਕੁਲ ਪਤਾ ਕੀ ਅੱਜ ਕੱਲ ਟਾਈਮ ਚੇਂਜ ਹੋ ਰਿਹਾ ਨਾ ਉਹ ਸਬਰ ਵੀ ਖਤਮ ਹੋ ਰਿਹਾ ਬੰਦੇ ਦੇ ਅੰਦਰੋਂ ਸੋਚਦੇ ਨੇ ਇੱਕ ਦਿਨ' ਚ ਮੈਂ ਉੱਪਰ ਪਰੋ ਜਾ ਇੱਕ ਦਿਨ ਚ ਮੈਂ ਬਸ ਇਹ ਕਰਨਾ, ਉਹ ਕਰਲਾ ਸਭ ਇੱਕ ਦਿਨ ਚ ਕਰਲਾ, ਬਿਲਕੁਲ-ਬਿਲਕੁਲ ਦੇਖੋ, ਅਗਰ ਕੁਛ ਕਰਨਾ ਵੀ ਹੈ ਨਾ ਤਾਂ ਤੁਸੀਂ ਆਪਣਾ ਕਰੋ ਹਟ ਕੇ ਕਰੋ। ਤਾਂ ਕਿ ਜਿਹਦੇ ਨਾਲ ਤੁਹਾਡਾ ਟਾਈਮ ਦੀ ਵੀ ਮਤਲਬ, ਜਿਹੜਾ ਤੁਹਾਨੂੰ ਆਪਣਾ ਆਣ ਵਾਲੇ ਸਮੇਂ 'ਚ ਤੁਹਾਨੂੰ ਐ ਨਾ ਲੱਗਿਆ ਆਪਣਾ ਟਾਈਮ ਵੇਸਟ ਕਰਤਾ ਯਾਰ ਕਿਉਂਕ ਦੇ, ਅੱਜ ਮੰਨ ਲੋ ਹੁਣ ਕੋਈ ਬੱਚਾ, ਆਪਣਾ ਸਟੱਡੀ ਵਗੈਰਾ ਨਹੀਂ ਮਤਲਬ ਪੇਪਰਾਂ ਤੋਂ ਆਉਣ ਤੋਂ ਪਹਿਲੇ ਪੇਪਰਾਂ ਤੋਂ ਇੱਕ ਡੇਢ ਮਹੀਨੇ ਪਹਿਲੇ ਸਟੱਡੀ ਕਰਨੀ ਸ਼ੁਰੂ ਕਰਦੈ, ਮਤਲਬ ਹਫਤਾ ਪਹਿਲੇ ਸ਼ੁਰੂ ਕਰਦੈ ਫਿਰ ਉਹ ਸੋਚਦਾ ਯਾਰ ਮੈਨੂੰ ਤਾਂ ਕੁਛ ਚੀਜ਼ ਸਮਝ ਨੀ ਨਹੀਂ ਆ ਰਿਹਾ, ਯਾਰ ਤੇ ਮੈਂ ਗਲਤ ਕਰਤਾ ਪਹਿਲੇ ਤੋਂ ਹੀ ਪੜ੍ਹਦਾ। ਇਹਦੇ 'ਚ ਸਾਨੂੰ ਇਹ ਕਹਿਣਾ, ਇੱਕ-ਇੱਕ ਦੋ-ਦੋ ਘੰਟੇ ਪੜ੍ਹਨਾ ਚਾਹੀਦਾ ਡੇਲੀ ਦਾ ਰੂਟੀਨ ਬਣਾਣਾ ਚਾਹੀਦਾ। ਜਿਨਾ ਟੈਮ ਨਾ, ਵੈਲਿਊ ਵੀ ਬਨੀ ਰਹੇ, ਮਤਲ ਦੇਖੋ ਹੂੰ ਕੋਈ ਪੇਪਰ ਆਏਗਾ, ਜਿਹੜ ਹੁਸ਼ਿਆਰ ਬੱਚਾ ਹੁੰਦਾ ਨਾ ਆਪ ਰੋਜ਼ ਇੱਕ ਦੋ ਘੰਟੇ ਪੜ੍ਹਦਾ ਹੀ ਪੜਦੈ ਕੀ ਕੱਲ ਪਤਾ ਮੇਰਾ ਜਿਹੜਾ ਟਾਈਮ ਹੈਗਾ ਨਾਂ, ਮੇਰਾ ਵਾਪਸ ਨੀਂ ਆਏਗਾ ਕਿਉਂਕਿ ਬਾਅਦ ਚ ਮੈਨੂੰ ਪ੍ਰੈਸ਼ਰ ਬਹੁਤ ਹੋਏਗਾ ਮੇਰੇ ਕੋ ਪੜ੍ਹਿਆ ਨੀ ਜਾਏਗਾ, ਮੈਨੂੰ ਸਭ ਕੁਛ ਯਾਦ ਨਹੀਂ ਹੈਗਾ ਕਹਿੰਦੇ ਨਾ ਹਾਂਜੀ। ਕਹਿੰਦੇ ਨਾ ਪੰਜਾਬੀ ਚ ਮਤਲਬ ਖਿਚੜੀ ਬਣ ਜਾਂਦੀ ਸਭ ਚੀਜ਼ਾਂ ਦੀ,
ਹੂੰ-ਹੂੰ,
ਬਿਲਕੁਲ ਫੇਰ ਉਹੀ ਹੁੰਦਾ।
ਥੋੜਾ ਕਰਲੋ ਬਟ ਡੇਲੀ ਕਰਲੋ ਮੈਂ ਵੀ ਜਿਵੇਂ, ਕੋਲੇਜ ਪੜ੍ਹਦੀ ਸੀ ਨਾ ਡੇਲੀ ਥੋੜਾ ਥੋੜਾ ਕੰਮ ਕਰ ਦਿੰਦੇ ਸੀ, ਤਾਂ ਕਿ ਲਾਸਟ ਵਿੱਚ ਮੇਰੇ ਲਈ ਨਾ ਬਰਡਨ ਨਾ ਆਵੇ। ਕਿਉਕਿ ਜਿਆਦਾ ਕੰਮ ਤੇ ਕਿਸੇ ਨੂੰ ਵੀ ਨੀ ਪਸੰਦ ਹੈਗਾ। ਹਾਂ, ਥੋੜਾ ਕੰਮ ਤੇ ਸਾਰੇ ਕਰ ਲੈਂਦੇ ਨੇਂ,
ਬਿਲਕੁਲ-ਬਿਲਕੁਲ, ਸਾਡੇ ਦੇਖਿਆ ਨਾ ਘਰ ਦੇ ਵੀ ਕਹਿੰਦੇ ਮਤਲਬ ਪੜ੍ਹ ਲਓ ਇੱਕ ਇੱਕ ਘੰਟਾ ਪੜ੍ਹੋ, ਦੋ ਘੰਟੇ ਪੜ੍ਹੋ। ਜਿੰਨਾ ਤੁਹਾਡੇ ਕੋਲ ਪੜ੍ਹਿਆ ਜਾਂਦਾ ਤੁਸੀਂ ਉਹਨਾ ਦੇ ਪੜ੍ਹੋ ਇੱਕ ਨਾ ਇੱਕ ਦਿਨ ਰੋਜ਼ ਪੜ੍ਹੋ ਪਰ, ਮਨ ਲਓ ਕਿਸੇ ਬੰਦੇ ਨੇਂ ਆਪਣਾ ਕੋਈ ਬੰਦਾ ਜਿਮ ਵਗੈਰਾ ਜਾ ਰਿਹਾ। ਉਹ ਇਸ ਵਿੱਚ ਫਿਰ ਉਹਨੂੰ ਡੇਲੀ ਦਾ ਰੂਟੀਨ ਮਤਲਬ ਡਿਸਪਲਿਨ ਬਣਦਾ ਐ ਕਿ ਬਈ ਮੇਰਾ ਉਹ ਇਹ ਥੋੜੀ ਬਈ ਦੋ ਦਿਨ ਸਰੀਰ ਬਣ ਜਾਏਗਾ, ਤੁਹਾਡੀ ਦੋ ਦਿਨ ਚ ਬੋਡੀ ਬਣ ਜਏਗੀ। ਉਸ ਚ ਵੀ ਸਾਨੂੰ ਟਾਈਮ ਲੱਗਦਾ। ਮਤਲਬ ਲਓ ਡੇਲੀ ਮਤਲਬ ਟਾਈਮ ਮੈਨੇਜ ਕਰਕੇ, ਆਪਣਾ ਡੇਲੀ ਡਿਸਿਪਲੀਨ ਨਾਲ ਆਪਣਾ ਕੰਸਟੈਂਸੀ ਨਾਲ ਆਪਣਾ ਵਰਕ ਆਊਟ ਕਰਦੇ ਰਹਾਂਗੇ, ਕਰਦੇ ਰਹਾਗੇ। ਸਾਨੂੰ ਟਾਈਮ ਲੱਗੇਗਾ। ਪਰ ਉਹ ਸਾਡਾ ਟਾਈਮ ਵੇਸਟ ਨਹੀਂ ਹੋਏਗਾ, ਸਾਡੀ ਬੋਡੀ ਆਸਤੇ ਵਧੀਆ ਹੋਏਗਾਟਾਈਮ ਕਿਉਂਕਿ ਦੇਖੋ। ਆਪਾਂ ਐਕਸਰਸਾਈਜ਼ ਕਰਾਂਗੇ, ਜਿਹ ਨਾਲ ਸਾਡੀ ਬੋਡੀ ਮਤਲਬ ਵਧੀਆ ਰਹੇਗੀ, ਸਵਸਥ ਸਾਡਾ ਵਧੀਆ ਰਹੇਗਾ। ਸਾਡੇ ਮਤਲਬ ਕੋਈ ਬਿਮਾਰੀਆਂ ਵਗੈਰਾ ਨ੍ਹੀਂ ਲੱਗੀਆਂ, ਉੱਪਰੋਂ ਸਾਡੀ ਜਿਹੜੀ ਬੋਡੀ ਐ, ਮੰਨ ਲਓ ਆਪਾਂ ਡਾਇਟ ਵਗੈਰਾ ਵੀ ਪ੍ਰੋਪਰ ਵਧੀਆ ਲਾਗੇਂ, ਸਾਡੀ ਨੈਚੁਰਲ ਬੋਡੀ ਹੋ ਜਏਗੀ। ਜਿਨੇ ਡਿਸੀਜ਼ ਵੀ ਸਾਨੂੰ ਘੱਟ ਲੱਗੇੰਗੇ, ਕਿਉਂਕਿ ਅੱਜ- ਕੱਲ ਦੇ ਜਿਹੜੇੰ ਬੰਦੇ ਉਹਨਾਂ ਨੂੰ ਬਿਮਾਰੀਆਂ ਬਹੁਤ ਲੱਗਦੇ, ਤੁਸੀ ਸੁਣਿਆ ਹੋਣਾ।
ਅੱਜ-ਕੱਲ ਕਈ ਲੋਕ ਤੇ ਮਤਲਬ ਉਹ ਉਹ ਖਾ ਟੀਕੇ ਵਗੈਰਾ ਲਗਾ ਕੇ, ਆਪਣੀ ਬੋਡੀ ਨੂੰ ਸਹੀ ਕਰਵਾ ਲ ਜਾਂ ਜਲਦੀ, ਮਤਲਬ ਗਰੋ ਕਰਵਾ ਲੈਂਦੇ ਨੇਂ।
ਹਾਂਜੀ, ਹਾਂਜੀ ਉਹੀ ਫੇਰ ਮਤਲਬ ਕੀ ਐ ਨਾਂ ਫੇਰ ਉਹਨਾਂ ਨੂੰ ਬਾਅਦ ਚ ਪਰੇਸ਼ਾਨੀ ਆਉਂਦੀ ਐ ਨਾਂ।
ਜ਼ਿਆਦਾ ਰਿਜ਼ਲਟ ਪਾਉਣਾ ਚਾਹੁੰਦੇ, ਮਤਲਬ ਥੋੜਾ ਟਾਈਮ ਲੱਗ ਰਿਜ਼ਲਟ ਮੈਨੂੰ ਜ਼ਿਆਦਾ ਆਵੇ।
ਉਹ ਤੇ ਫੇਰ-ਫੇਰ ਉਹਨਾਂ ਨੂੰ ਫੇਰ ਐਵੀਂ ਤਾਂ ਸੋਚਣਾ ਚਾਹੀਦਾ ਕਿੰਨਾ ਹਾਨੀ ਕਰਾਂਗੇ ਉਹਨਾਂ ਵਾਸਤੇ, ਕਿੰਨਾ ਮੁਸੀਬਤ ਵਾਲਾ ਹੈਗਾ। ਕਿੰਨੀ ਮੁਸੀਬਤ ਆ ਜਏਗੀ ਬਾਅਦ ਚ ਉਹਨਾਂ ਤੋਂ ਮੰਨ ਲਓ ਬੰਦੇ ਨੇਂ ਆਪਣਾ ਬੋਡੀ ਵਗੈਰਾ ਚ ਕੋਈ ਸਟੀਰੋਇਡ ਵਗੈਰਾ ਲਾ ਲਿਆ, ਫਿਰ ਉਹਨੂੰ ਬਾਅਦ ਚ ਥੋੜੀ ਉਹਨੂੰ ਹੁਣ ਥੋੜ੍ਹੀ ਪਤਾ ਲੱਗ ਜਾਏਗਾ, ਥੋੜੇ ਟਾਈਮ ਤਾਂ ਉਹਦੇ ਬਾਅਦ ਚ ਪਤਾ ਲੱਗੇਗਾ ਜਦੋਂ ਉਹਦੀ ਏਜ ਜਿਹੜੀ ਐਨਾਂ ਆਪਣਾ ਜਦੋਂ ਆਪਣਾ ਪੇਰੈਂਟਸ ਵਗਰਾ ਦੀ ਏਜ਼ ਚ ਆ ਜਾਂਦਾ। ਮਨ ਲੋ ਬੰਦਾ ਇੱਕ ਫੋਰਟੀ ਪਲਸ, ਪਿਫਟੀ ਪਲਸ ਹੋ ਜਾਂਦਾ। ਉਹਨੂੰ ਫੇਰ ਪਤਾ ਲੱਗਦਾ, ਬਈ ਉਹਦੇ ਨਾਂ ਪਤਾ ਨੀਂ। ਹੇਅਰ ਹੇਅਰ ਲੋਸ ਹੋਣੇ ਸ਼ੁਰੂ ਹੋ ਜਾਂਦੇ ਨੇ, ਆਪਣਾ ਬੋਡੀ ਵੀਕ ਹੋਣੀ ਸ਼ੁਰੂ ਮਤਲਬ ਕੁਛ ਨਾਂ ਕੁਛ ਬਿਮਾਰੀਆਂ ਲੱਗੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਦੇਖੋ ਜਿਹੜੇ ਸਟੀਓਰੋਇਡ ਨੈਚੁਰਲ ਤੇ ਹੈ ਨੀਂ ਉਹ ਅਨਨੈਚੁਰਲ ਹੈਗੇ ਨੇਂ, ਜਿੰਨਾਂ ਬੋਡੀ ਤੇ ਆਪਣਾ ਇਫੈਕਟ ਪਾਣਗੇ। ਬਿਲਕੁਲ-ਬਿਲਕੁਲ ਕੈਮੀਕਲ ਦੇਖੋ, ਤੁਸੀਂ ਸੁਣਿਆ ਹੋਣਾ ਕੈਮੀਕਲ ਕਿੰਨੇ ਹਾਨੀਕਾਰ ਹੁੰਦੇ ਆ। ਕੋਈ ਕੈਮੀਕਲ ਚੰਗੀ ਚੀਜ਼ ਥੋੜ੍ਹੀ ਆ। ਸਾਡੀ ਬੋਡੀ ਦੇ ਅੰਦਰ ਜਾਣਗੇ, ਸਾਡੀ ਬੋਡੀ ਨੂੰ ਅੰਦਰੋਂ ਖ਼ਰਾਬ ਕਰਣਗੇ। ਚਲੋ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸਤਿ ਸ੍ਰੀ ਅਕਾਲ ਜੀ।
ਹਾਂਜੀ